ਹੈਲੋ ਹਾਂਜੀ,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 ਹੋਰ ਠੀਕ-ਠਾਕ ਓ?
ਹਾਂਜੀ ਠੀਕ ਐ, ਤੁਸੀਂ ਸੁਣਾਓ?
ਵਧੀਆ ਜੀ ਵਧੀਆ, ਹੋਰ ਕੀ ਕਰਦੇ ਸੀਗੇ?
ਬਸ ਵੇਹਲੇ ਸਫਾਈਆਂ ਵਗੈਰਾ ਦਾ।
ਠੀਕ ਐ ਜੀ ਠੀਕ ਐ।
ਹੋਗੇ ਕੜੀ, ਮੈਂ ਕੜੀ ਬਣਾਨੀ ਹਾਂਜੀ, ਨ‌ਈ-ਨ‌ਈ ਮੈਂ ਕਿਹਾ ਕੜੀ ਬਣਾਨਾ ਦੱਸੋਗੇ ਥੋੜੀ ਜੀ ਮੈਂ ਬਣਾਨੀ ਤਾਂ ਹਾਂ ਕੜੀ ਪਰ ਕੜੀ ਖੱਟ ਟੀ ਨੀ ਬਣਦੀ।
ਓਕੇ, ਮੈਨੂੰ ਤਾਂ ਮਤਲਬ ਦੇਖੋ ਮੇਰੇ ਤਾਂ ਦੇਖੋ ਮੰਮਾ ਹੀ ਬਣਾਦੇ ਨੇ। ਤੇ ਮੈਂ ਦੇਖੋ ਹਾਂਜੀ ਮਤਲਬ ਖਾਣਾ ਵਗੈਰਾ ਸਾਰਾ ਓਹੀ ਬਣਾਦੇ ਨੇ। ਤੇ ਮੈਂ ਹਾਂਜੀ ਮੈਂ ਕੂਕਿੰਗ ਵਗੈਰਾ ਬਹੁਤ ਘੱਟ ਕਰਦੀ ਆ।
ਅੱਛਾ।
ਹਾਂਜੀ-ਹਾਂਜੀ।
ਤੇ ਚਲੋ ਅੱਜ ਆਪਾਂ ਮਤਲਬ ਅ ਅਹ ਆਪਾਂ ਮਤਲਬ ਤੁਸੀਂ ਕਦੇ ਕਿਤੇ ਘੁੰਮਣ ਗਏ ਓ ਹਨਾ ਓਸ ਟੋਪਿਕ ਦੇ ਵਿਸ਼ੇ ਤੇ ਗੱਲ ਕਰ ਲੈਨੇ ਆ ਆਪਾਂ।
ਅੱਛਾ।
ਹਾਂਜੀ-ਹਾਂਜੀ। ਤੁਸੀਂ ਮਤਲਬ ਕੋਈ ਐਦਾ ਦੀ ਜਗਾ ਤੇ ਗਏ ਓ ਹਨਾ ਘੁੰਮਣ-ਫਿਰਨ ਜਿੱਥੇ ਤੁਸੀਂ ਦੋ-ਤਿੰਨ ਦ ਦਿਨ ਲਾਏ ਹੋਣ ਤੇ ਕਿੱਦਾਂ ਦਾ ਤੁਹਾਡਾ ਓਥੇ ਰਿਹਾ ਅਨੁਭਵ ਤੁਸੀਂ ਦੱਸ ਸਕਦੇ ਓ?
ਹਾਂਜੀ, ਮੈਂ ਨਾ ਜਗਾਦਰੀ ਗਈ ਸੀਗੀ।
ਓਕੇ।
ਹਾਂਜੀ, ਓਥੇ ਬਹੁਤ ਵਧੀਆ ਜਗਾ‌। ਅੱਛਾ, ਮ ਯਾਨੀ ਸ਼ਾਂਤੀ ਵਾਤਾਵਰਨ ਹੈਗਾ ਓਦਰ ਬੜਾ।
ਕੀ ਬਣਿਆ ਕੀ ਹੋਇਆ ਓਥੇ?
ਓਥੇ ਗੁਰਦੁਆਰਾ ਸਾਹਿਬ ਬਹੁਤ ਅੱਛੇ ਬਣੇ ਹੋਏ ਐ, ਇੱਕ ਬੁੜੀਆ ਸਾਹਿਬ ਗੁਰ ਦੁਆਰਾ ਹੈਗਾ ਬਹੁਤ ਸੋਹਣਾ।
ਠੀਕ ਐ ਜੀ, ਠੀਕ ਐ ਠੀਕ ਐ।
ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ।
ਓਕੇ ਓਕੇ, ਠੀਕ ਐ। ਮਤਲਬ ਓਥੇ ਕੋਈ ਹੋਰ ਵੀ ਜਗਾ ਹੈਗੀ ਐ ਏਦਾ ਅਹ ਜਿਵੇਂ ਜਿਵੇਂ ਆਪਾਂ ਦੇਖਣ ਵਾਸਤੇ। ਗੁਰਦੁਆਰੇ ਤੋਂ ਬਿਨਾਂ ਹਨਾ ਵੀ ਜਿੱਥੇ ਆ
ਹਾਂ, ਓਥੇ ਪਾਰਕ ਬੜੇ ਅੱਛੇ ਨੇ।
ਠੀਕ ਐ ਜੀ, ਠੀਕ ਐ।
ਕੇ ਗਿਆ ਐ ਫੇਰ। ਇੱਕ ਬੋਟਿੰਗ ਕਰਨ ਲਈ ਹੈਗਾ ਬੋਟ ਬੋਟ ਵਗੈਰਾ ਪਰ ਮੈਂ ਤਾਂ ਨੀ ਬੈਠੀ ਮੈਂ ਤਾਂ ਡਰਦੀ ਸੀਗੀ। ਬਾਕੀ ਬੱਚੇ ਬੈਠੇ ਨੇ ਬੋਟਿੰਗ ਕੀਤੀ ਓਹਨਾਂ ਨੇ ਮੈਂ ਕਿਹਾ ਮੈਂ ਨੀ ਕਰਨੀ ਮੈਂ ਤੇ ਨਹੀ ਜਾਣਾ ਪਾਣੀ ਚ। ਹਾਂ ਚੀਲ ਵਗੈਰਾ ਬਣੀ ਹੋਈ ਏ ਬਹੁਤ ਅੱਛੀ।
ਮਤਲਬ ਕਾਫ਼ੀ ਦੂਰ ਪੈ ਜਾਂਦਾ ਓ ਕਿੰਨੀ ਕ ਦੂਰ ਐ ਓਥੇ ਜਗਾਦਰੀ?
ਜਗਾਧਰੀ ਦਾ ਸਾਡੇ ਘਰ ਤੋਂ ਤਾਂ ਉਥੋਂ ਤਿੰਨ ਘੰਟੇ ਲੱਗਦੇ ਬੱਸ ਚ ਹੀ ਜਾਇਦਾ ਦਾ।
ਓਕੇ। ਠੀਕ ਹੈ ਠੀਕ ਹੈ ਫਿਰ ਮਤਲਬ ਕਿੰਨੇ ਦਿਨ ਲਾ ਕੇ ਆਏ ਸੀ ਤੁਸੀਂ ਉੱਥੇ।
ਮੈਂ ਚਾਰ ਦਿਨ ਲਗਾ ਕੇ ਆਈ ਸੀਗੀ ਇੱਕ ਦਿਨ ਆਣ ਇੱਕ ਦਿਨ ਜਾਣ ਦੋ ਦਿਨ ਉੱਥੇ ਅਸੀਂ ਘੁੰਮ ਲਿਆ।
ਓਕੇ ਓਕੇ ਠੀਕ ਹੈ ਠੀਕ ਹੈ। ਫਿਰ ਮਤਲਬ ਪਰਿਵਾਰ ਨਾਲ ਗਏ ਸਿਗੇ ਤੁਸੀਂ ਉੱਥੇ।
ਹਾਂਜੀ ਪਰਿਵਾਰ ਨਾਲ ਹੀ ਗਈ ਸੀਗੀ। ਹਮ ਉਸ ਤੋਂ ਹਾਂ ਉਹ ਹਮ। ਫਿਰ ਉਸ ਤੋਂ ਬਾਅਦ ਨੈਕਸਟ ਟਾਈਮ ਗਿਆ ਸੀ ਉਹਦੇ ਨਾਲ ਹੀ ਮਤਲਬ। ਗਏ ਇੱਥੇ ਜਗਾਧਰੀ ਸੀਗੇ ਫਿਰ ਬਣ ਗਿਆ ਜੀ ਉੱਥੇ ਟ੍ਰਰੇਨ ਵਿੱਚ ਗਏ ਹ ਅਤੇ ਬੈਠੇ। ਇਕਠੇ ਬੈਠੇ ਬਣ ਗਿਆ ਪ੍ਰੋਗਰਾਮ ਕਹਿੰਦੇ ਆਪਾਂ ਨਾ ਉੱਧਰ ਚੱਲਦੇ ਹਾਂ ਦੇਹਰਾਦੂਨ ਨਾਲ ਹੀ ਪੈਂਦਾ। ਨਾ ਦੇਹਰਾਦੂਨ ਮਨਸੂਰੀ। ਉਹ ਸਾਰਾ ਸ਼ਹਿਰ ਘੁੰਮਿਆ ਹਮ।
ਉੱਥੇ ਮੱਤਲਬ ਕੀ ਕੀ ਚੀਜ਼ਾਂ ਬਣੀਆਂ ਹੋਈਆਂ ਸਿਗੀਆ।
ਉੱਧਰ ਕੁਛ ਵੀ ਨਹੀਂ ਹੈਗਾ ਸੀਗਾ ਬਸ ਪਹਾੜੀ ਇਲਾਕਾ ਸੀਗਾ ਦੇਖਣ ਨੂੰ ਇੱਧਰ ਉੱਧਰ ਬਸ। ਹੋਰ ਕੁਛ ਵੀ ਨੀ ਹੈਗਾ ਉੱਥੇ ਇਨ੍ਹਾਂ ਖ਼ਾਸ।
ਠੀਕ ਹੈ ਜੀ ਠੀਕ ਹੈ।
ਹਮ ਬਸ ਉੱਥੇ ਦਾ ਇੱਕ। ਇੱਕ ਦਿਨ ਗਏ ਆ ਦੂਸਰੇ ਦਿਨ ਮਤਲਬ ਸ਼ਾਮ ਨੂੰ ਵਾਪਸੀ ਕਰਦੀ ਸੀਗੀ।
ਓਕੇ ਓਕੇ।
ਹਮ ਦੁਪਹਿਰ ਨੂੰ ਉੱਥੇ ਪਹੁੰਚੇ ਆ ਦੁਪਹਿਰ ਤੋਂ ਬਾਅਦ। ਅੱਧ ਦੁਪਹਿਰ ਘੁੰਮੇ ਆ ਫਿਰ ਹੋਟਲ 'ਚ ਰੂਮ ਲਿਆ ਸੁੱਤੇ ਵਗੈਰੇ ਆ ਸਵੇਰੇ ਫਿਰ ਉੱਠੇ ਹਾਂ। ਸਾਰਾ ਦਿਨ ਘੁੰਮੇ ਸ਼ਾਮ ਦੀ ਟ੍ਰੇਨ 'ਚ ਵਾਪਿਸ ਸੋਗੇ ਵੀ ਮਤਲਬ ਇਨ੍ਹਾਂ। ਖਾਸ ਨਹੀਂ ਲੱਗਾ ਹੈ ਤਾਂ ਹੈ ਪਹਾੜੀ ਇਲਾਕਾ ਹੈ ਪਰ ਉੱਥੇ ਇੰਨੀ ਮੱਤਲਬ। ਠੰਡ ਵਗੇਰੇ ਨਹੀਂ ਪੈ ਰਹੀ ਸੀਗੀ।
ਓਕੇ ਹਾਂਜੀ ਕੁਛ ਏਰੀਏ ਹੁੰਦੇ ਨੇ ਮਤਲਬ ਪਹਾੜ ਭਾਵੇਂ ਹੁੰਦੇ। ਨੇ ਪਰ ਉਹਨਾਂ ਦਾ ਜਿਹੜਾ ਮਤਲਬ ਟੈਂਪਰੇਚਰ ਵਗੈਰਾ ਹਨਾ ਨੋਰਮਲ ਹੀ ਹੁੰਦਾ ਠੰਡ ਵਗੇਰਾ। ਹਾਂਜੀ ਹਾਂਜੀ।
ਫਿਰ ਆ ਗਏ ਸੀਗੇ ਉੱਧਰੋਂ ਦੀ ਫਿਰ ਆਏ ਆ ਤੇ। ਫਿਰ ਕਹਿੰਦੇ ਆ ਕਿ ਹੁਣ ਉੱਥੇ ਦਾ ਟਾਈਮ ਇੱਦਾਂ ਹੀ ਨਿਕਲ ਗਿਆ ਸਾਡਾ ਜਗ੍ਹਾ ਨਹੀਂ ਸੀ। ਪੈਸੇ ਖ਼ਰਾਬ ਕਰਕੇ ਆ ਗਏ ਆ ਫਿਰ ਮੈਂ ਕਿਹਾ ਫਿਰ ਇੱਦਾਂ ਕਰੋ ਫਿਰ। ਦਰਬਾਰ ਸਾਹਿਬ ਲੈ ਚੱਲੋ ਅਜੇ ਤਾਂ ਛੁੱਟੀਆਂ ਹੈਗੀਆਂ।
ਹਾਂਜੀ।
ਦੋ ਚਾਰ ਦਿਨ ਦੀ ਬੇਟਾ ਵੀ ਕਹਿਣ ਲੱਗਾ। ਦਰਬਾਰ ਸਾਹਿਬ ਚਲਦੇ ਆ ਮੰਮਾ ਮੈਂ ਕਿਹਾ ਚਲੋ ਫਿਰ। ਫਿਰ ਦਰਬਾਰ ਸਾਹਿਬ ਗਏ ਹਾਂ ਸ਼ਾਮ ਦੀ ਟ੍ਰਰੇਨ ਦੇ ਵਿੱਚ ਨੌ ਵਜੇ ਦੀ।
ਠੀਕ ਏ।
ਔਰ ਉੱਥੇ ਪਹੁੰਚ ਗਏ ਸੀਗੇ ਬਾਰਾਂ ਕੁ ਵਜੇ ਨਾ।
ਓਕੇ ਓਕੇ ਟ੍ਰੇਨ ਦਾ ਟ੍ਰੇਨ ਦਾ ਸਫ਼ਰ ਤੁਹਾਨੂੰ ਕਿਵੇਂ ਦਾ ਲੱਗਦਾ ਵੈਸੇ।
ਟ੍ਰੇਨ ਦਾ ਸਫ਼ਰ ਬਹੁਤ ਵਧੀਆ ਲੱਗਦਾ ਮੈਨੂੰ ਹਾਂ ਪਰ ਜੇ ਬੁੱਕ। ਕਿੰਗ ਕਰਵਾਈ ਹੋਵੇ ਤਾਂ ਜੇ ਨਾ ਜੇ ਨਹੀਂ ਹਾਂ
ਮੈਂਟ ਹੁੰਦੀ ਹੈ ਜੇ ਬੁਕਿੰਗ ਨਾ ਹੋਈ ਹੋਵੇ
ਬੁਕਿੰਗ ਨਾ ਹੋਈ ਹੋਵੇ ਹਨਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਹੀਂ ਏਦਾਂ ਤਾਂ ਮਤਲਬ ਬਹੁਤ ਮੁਸ਼ਕਿਲ ਹੋ ਜਾਂਦਾ ਟ੍ਰਰੇਨ ਦੇ ਵਿੱਚ ਵੀ ਬਹੁਤ ਦੁਨੀਆਂ ਜਾਂਦੀ ਆ ਨਾ
ਹਾਂਜੀ, ਹਾਂਜੀ-ਹਾਂਜੀ।
ਹਾਂਜੀ, ਨਈ ਤਾਂ ਦੇਖੋ ਬੱਸਾਂ ਨਾਲੋਂ ਵੀ ਬੁਰਾ ਹਾਲ ਹੁੰਦਾ ਟ੍ਰੇਨ ਦੇ ਵਿੱਚ ਵੀ।
ਹੋਰ ਕੀ ਬੋ ਜਿਆਦਾ ਇੱਕ ਤਾਂ ਬਈਆਂ ਨਾਲ ਭਰੀ ਹੁੰਦੀ ਬਿਲ ਕੁਲ, ਹੂੰ ਬਈਆਂ ਬੋ ਜਿਆਦਾ ਹੈਗਾ।
ਹਾਂਜੀ-ਹਾਂਜੀ ਬਿਲਕੁੱਲ।
ਇਸ ਕਰਕੇ।
ਮਤਲਬ ਮੇਰੇ ਨਾਲ ਅਸੀਂ ਮੈਂ ਸਿਰਫ ਇੱਕ ਵਾਰ ਟ੍ਰੇਨ ਦਾ ਸਫ਼ਰ ਕੀਤਾ ਸੀਗਾ 'ਤੇ ਅਸੀਂ ਗਏ ਸੀਗੇ ਰਿਸ਼ੀਕੇਸ਼ 'ਤੇ ਹਰੀਦੁਆਰ ਗਏ ਸੀਗੇ, ਮਤਲਬ ਕਾਫ਼ੀ ਛੋਟੀ ਸੀਗੀ ਮੈਂ ਉਦੋਂ 'ਤੇ ਮਤਲਬ ਗਏ ਘਰ ਦੇ ਨਾਲ ਈ ਗਏ ਸੀਗੇ 'ਤੇ ਨਾਲ ਰਿਸ਼ਤੇਦਾਰ ਸੀਗੇ। ਅਸੀਂ ਮਤਲਬ ਇੱਥੋਂ ਪਟਿਆਲੇ ਤੋਂ ਲਈ ਸੀਗੀ ਟ੍ਰੇਨ। ਮਤਲਬ ਚਲੋ ਫੇਰ ਵੀ ਪਹਿਲਾਂ ਤਾਂ ਦੇਖੋ ਨਾ ਬੁਕਿੰਗ ਨੀ ਕਰਵਾਈ ਸੀਗੀ ਕੁੱਛ ਟਾਈਮ ਈ ਸੀਗਾ ਵੀ ਚਲੋ ਫਸਟ ਇੱਕ ਟਾਈਮ ਜਾਣਾ ਸੀਗਾ 'ਤੇ ਪਹਿਲਾਂ ਤਾਂ ਦੇ ਖੋ ਟ੍ਰੇਨ ਦੇ ਵਿੱਚ ਚੜੇ ਹਨਾ ਬੋਤ ਭੀੜ ਭੜੱਕਾ ਸੀਗਾ ਮਤਲਬ ਚਲੋ ਫੇਰ ਵੀ ਟਿਕਟਾਂ ਮਿਲ ਗਈਆਂ 'ਤੇ ਮਤਲਬ ਮੈਂ ਤਾਂ ਚਲੋ ਦੇਖੋ ਜਿਹੜੀ ਮਤਲਬ ਟ੍ਰੇਨ ਦੇ ਉੱਪਰਲੀ ਸਾਈਡ ਬਣੀ ਹੁੰਦੀ ਆ ਹਨਾ 'ਤੇ ਹਾਂਜੀ ਉਦੇ ਉੱਪਰ, ਹਾਂਜੀ-ਹਾਂਜੀ 'ਤੇ ਉਦੇ ਉੱਪਰ ਬੈਠੀ ਸੀਗੀ ਮਤਲਬ ਪਹਿਲੀ ਵਾਰ ਸਫ਼ਰ ਕਰ ਰੇ ਸੀਗੀ ਸਮਝ ਨਾ ਆਵੇ ਏਦੋ ਕਿਵੇਂ ਉਤਰੀਏ ਹਨਾ ਮਤਲਬ ਹੁਣ ਦੇਖਲੋ ਰਿਸ਼ੀਕੇਸ਼ ਦੇਖਲੋ ਕਿੰਨੇ ਟਾਈਮ ਦਾ ਸਫ਼ਰ ਆ। 'ਤੇ ਮਤਲਬ ਦੇਖੋ ਉਨਾਂ ਟਾਈਮ ਮੈਂ ਉੱਪਰ ਈ ਬੈਠੀ ਰੀ। ਹਾਂਜੀ-ਹਾਂਜੀ ਉੱਪਰ ਈ ਬੈਠੀ ਰੀ ਮੈਂ ਦੇਖੋ ਉਦਾਂ ਈ ਹਨਾ। ਕੁਛ ਐਵੇਂ ਸੀਗਾ ਵੀ ਚਲੋ ਪਹਿਲੀ ਵਾਰ ਸੀਗਾ, ਮਤਲਬ ਜਦੋਂ ਉੱਥੇ ਜਾ ਕੇ ਅਸੀਂ ਮਤਲਬ ਟ੍ਰੇਨ ਦੇ ਵਿੱਚੋਂ ਉਤਰੇ ਆ ਫੇਰ ਜਾ ਕੇ ਮਤਲਬ ਥੋੜੀ ਜੀ ਰਾਹਤ ਮਿਲੀ ਹਨਾ ਕਿਉਂਕਿ ਇੰਨੇ ਟਾਈਮ ਬੈਠਣਾ ਓ ਵੀ ਉੱਪਰ ਕਿਉਂਕਿ ਉੱਪਰ ਤਾਂ ਤੋਨੂੰ ਪਤਾ ਵੀ ਮਤਲਬ ਸਿਰ ਜਾ ਚੁੱਕਾ ਕੇ ਬੈਠਣਾ ਪੈਂਦਾ ਥੋੜਾ ਜਾ ਹਨਾ।
ਹਾਂ ਬਿਲਕੁੱਲ।
ਹਾਂਜੀ-ਹਾਂਜੀ ਏ ਚੀਜ਼ ਹੋ ਜਾਂਦੀ ਆ। ਕੀ ਫੇਰ ਮਤਲਬ ਜਦੋਂ ਅਸੀਂ ਉੱਥੇ ਉਤਰੇ ਮਤਲਬ ਸਟੇਸ਼ਨ 'ਤੇ ਫੇਰ ਥੋੜੀ ਜੀ ਰਾਹਤ ਮਿਲੀ ਉਸ ਤੋਂ ਬਾਅਦ ਤਾਂ ਫੇਰ ਮਤਲਬ ਅਸੀਂ ਘੁੰਮਣ ਫਿਰਨ ਪਹਿਲਾਂ ਮਤਲਬ ਆਪਣਾ ਸਮਾਨ ਵਗੈਰਾ ਰੱਖਿਆ ਕਮਰਾ ਵਗੈਰਾ ਲੈ ਕੇ 'ਤੇ ਉਸ ਤੋਂ ਬਾਅਦ ਆਪਣਾ ਫਰੈਸ਼ ਹੋ ਕੇ ਫੇਰ ਮਤਲਬ ਅਸੀਂ ਘੁੰਮੇ ਫਿਰੇ। 'ਤੇ ਮਤਲਬ ਉੱਥੇ ਜਿਹੜੀ ਮਤਲਬ ਜ਼ਿਆਦਾ ਜਗਾ ਹੈਗੀਆਂ ਨੇ ਦੇਖੋ ਨਾ ਉੱਥੇ ਮਤਲਬ ਜਿਵੇਂ ਨਹਾਣ ਵਗੈਰਾ ਲਈ ਹਨਾ ਜਿਵੇਂ ਆਪਾਂ ਕੈ ਦੀਏ ਨਦੀਆਂ ਵਗੈਰਾ ਬਣੀਆਂ ਹੋਈਆਂ ਨੇ ਹਨਾ
ਹੂੰ-ਹੂੰ-ਹੂੰ-ਹੂੰ।
ਜਿਵੇਂ ਗੰਗਾ ਉੱਧਰਲੀ ਸਾਈਡ ਗੰਗਾ ਦਾ ਜਿਆਦਾ ਹੋ ਹਨਾ।
ਹਾਂ ਬੋਤ ਵੱਡੀ ਨਹਿਰ ਹੈਗੀ ਆ ਹਾਂਜੀ। ਕੀ ਬੋਲਦੇ ਰਿਸ਼ੀਕੇਸ਼ ਬੋਤ ਵੱਡਾ, ਮਤਲਬ ਪੰ ਬੋਤ ਪਾਣੀ ਹੈ ਵੀ ਵੈਸੇ ਠੰਡਾ ਇਲਾਕਾ ਹੈਗਾ ਓ ਵੀ।
ਹਾਂਜੀ-ਹਾਂਜੀ 'ਤੇ ਮਤਲਬ ਦੇ ਓ ਹਨਾ ਜਿੱਥੇ ਵੀ ਜਾਂਦੇ ਸੀਗੇ ਪਾਣੀ ਓ ਪਾਣੀ ਦਿਖਦਾ ਸੀਗਾ ਮਤਲਬ ਅੱਧਾ ਕ ਘੰਟਾ ਅਸੀਂ ਚੱਲੇੇ ਫੇਰ ਨਾਨ ਲਾਂਗੇ ਉੱਥੇ ਅੱਧਾ ਘੰਟਾ ਫੇਰ ਚਲੇੇ ਕਿਤੇ ਫੇਰ ਨਾਨ ਲਾਂਗੇ। ਮਤਲਬ ਮੇਨ ਚੀਜ਼ ਏਹੀ ਸੀਗੀ। 'ਤੇ ਉਸ ਤੋਂ ਬਾਅਦ ਉੱਥੇ ਆਂਦਾ ਇੱਕ ਰਾਮ ਝੁਲਾ 'ਤੇ ਲਛਮਣ ਝੁਲਾ ਆਂਦਾ।
ਅੱਛਾ।
ਮਤਲਬ ਵੈਸੇ ਤਾਂ ਦੇਖੋ ਉਹ ਬਣਿਆ ਸੀਮਿੰਟ ਦਾ ਈ ਹੋਇਆ ਪਰ ਵੀ ਮਤਲਬ ਐਵੇਂ ਆ ਗਈ ਹਨਾ ਜਦੋਂ ਆਪਾਂ ਉਹਦੇ ਤੇ ਤੁਰਦੇ ਹਾਂ ਨਾ ਐਵੇਂ ਲੱਗਦਾ ਵੀ ਉਹ ਝੂਲ ਰਿਹਾ। ਜਿਵੇਂ ਪਾਣੀ ਦੇ ਉੱਪਰ ਜਿਵੇਂ ਪੁਲ ਜਿਹੇ ਨਹੀਂ ਬਣੇ ਹੋਏ ਹੁੰਦੇ ਹੈਗੇ। ਓਦਾਂ ਬਣਿਆ ਹੋਇਆ ਸੀਗਾ। ਮਿੰਟ ਦਾ ਤੇ ਮਤਲਬ ਹਨਾ ਉੱਥੇ ਦੇਖਿਆ ਸੀਗਾ। ਤੇ ਹੋਰ ਮਤਲਬ ਕਾਫ਼ੀ ਜਿਵੇਂ ਹਰਿਦੁਆਰ ਤਾਂ ਦੇਖੋ ਕਾਫੀ ਮੰਦਰ ਬਣੇ ਹੋਏ ਸੀਗੇ। ਤੇ ਮਤਲਬ ਹਰ ਇੱਕ ਮੰਦਿਰ ਦੇ ਵਿੱਚ ਜਿਵੇਂ ਲਿਫਟਾਂ ਵਗੈਰਾ ਵੀ ਲੱਗੀਆਂ ਹੋਈਆਂ। ਗਈਆਂ ਜਿਵੇਂ ਭਾਰਤ ਮਾਤਾ ਦਾ ਮੰਦਰ। ਹਾਂਜੀ, ਹਾਂਜੀ, ਜਿਵੇਂ। ਤੇ ਇੱਕ ਮੰਦਿਰ ਬਣਿਆ ਹੋਇਆ ਸੀਗਾ ਗੁਫ਼ਾ ਜੀ ਦੇ ਵਿੱਚ ਦੀ ਲੰਘ ਕੇ ਜਾਣਾ ਸੀਗਾ। ਜਿਵੇਂ ਗੁਫ਼ਾ ਜੀ ਬਣੀ ਹੋਈ ਸੀਗੀ ਗੁਫ਼ਾ ਦੇ ਅੰਦਰ ਮੰਦਿਰ ਬਣਿਆ ਹੋਇਆ ਸੀਗਾ।
ਹੂੰ ਉਹ ਨਾ ਵੈਸ਼ਨੋ ਦੇਵੀ ਦੀ ਕਾਪੀ ਕੀਤੀ ਹੋਈ ਉਹਨਾਂ ਨੇ। ਹਾਂਜੀ ਵੈਸ਼ਨੋ ਦੇਵੀ ਵੀ ਨਾ ਉਹ ਗੁਫਾ ਵਿੱਚੋਂ ਲੰਘ ਕੇ ਜਾਂਦੇ ਆ ਨਾ।
ਬਿਲਕੁਲ, ਬਿਲਕੁਲ ਤੇ ਰਿਸ਼ੀਕੇਸ਼ ਦੇ ਵਿੱਚ ਤਾਂ। ਪਾਏ ਵੀ ਬਹੁਤ ਜਿਆਦਾ ਮਤਲਬ ਵਧੀਆ ਹਨਾ ਐਵੇਂ ਨੀ ਹੈਗਾ ਵੀ ਜਿਵੇਂ। ਕਈ ਜਗ੍ਹਾ ਤੇ ਹੁੰਦਾ ਵੀ ਚਲੋ ਘੁੰਮਣ ਵਾਲੀ ਜਗ੍ਹਾ ਤੇ ਬਹੁਤ ਗੰਦ ਵਗੈਰਾ ਹੁੰਦਾ। ਰਿਸ਼ੀਕੇਸ਼ ਤਾਂ ਮਤਲਬ ਬਹੁਤ ਜ਼ਿਆਦਾ ਸਾਫ਼। ਸਫ਼ਾਈ ਦਾ ਧਿਆਨ ਰੱਖਿਆ ਹੋਇਆ ਹਜੇ ਹਰਿਦੁਆਰ ਚਲੋ ਥੋੜਾ ਜਿਹਾ ਹੈਗਾ। ਵੀ ਮਤਲਬ ਕਿਉਂਕਿ ਉੱਥੇ ਲੋਕ ਜ਼ਿਆਦਾ ਜਾਂਦੇ ਨੇ ਨਾ। ਅਹ ਗੰਗਾ ਕਰਕੇ। ਹਾਂਜੀ, ਹਾਂਜੀ, ਮਤਲਬ ਰਿਸ਼ੀਕੇਸ਼ ਦਾ ਤਾਂ ਦੇਖੋ ਬਹੁਤ ਸਾਫ਼- ਸੁਥਰਾ ਬਣਿਆ ਹੋਇਆ ਸੀਗਾ।
ਹਾਂਜੀ
ਹਾਂਜੀ, ਤੇ ਇੱਕ ਉੱਥੇ ਗੰਗਾ ਦਾ ਵਹਾ ਇੰਨਾ ਜ਼ਿਆਦਾ ਤੇਜ਼ ਆਉਂਦਾ ਨਾ। ਮਤਲਬ ਪਤਾ ਨੀ ਲੱਗਦਾ ਜਦੋਂ ਆਪਾਂ ਨਹਾਂਉਂਦੇ ਹਾਂ ਨਾ। ਤੇ ਮਤਲਬ ਇੱਕੋ। ਦਮ ਇਹ ਹੋ ਜਾਂਦਾ ਮਤਲਬ ਮੇਨ ਚੀਜ਼ ਇਹ ਹੀ ਆ ਨਾ ਵੀ ਜਿਹੜਾ ਬੰਦਾ ਗੰਗਾ 'ਚ ਨਾ ਰਿਹਾ ਹੈ ਨਾ। ਤੈਰਨਾ ਜ਼ਰੂਰ ਆਉਣਾ।
ਤੈਰਨਾ ਜ਼ਰੂਰ ਆਉਣਾ ਚਾਹੀਦਾ ਨਹੀਂ ਤਾਂ ਉਹ ਤਾਂ ਇਨਸਾਨ ਡੁੱਬੀ ਈ ਜਾਵੇ।
ਇੱਕੋ ਦਮ ਜਿਹੜਾ ਉੱਥੇ ਪਾਣੀ ਦਾ ਵਹਾਅ ਹੁੰਦਾ ਨਾ ਇੱਕੋ ਦਮ ਤੇਜ਼ ਹੁੰਦਾ ਪਤਾ ਹੀ ਨਹੀਂ ਲੱਗਦਾ ਹੈਗਾ। ਕਿਉਂਕਿ ਛਲਾਂ ਦੇ ਵਿੱਚ ਆਉਂਦੀ ਆ ਜਿਹੜੀ ਉੱਥੇ ਗੰਗਾ ਆਉਂਦੀ ਆ ਤੇ ਮਤਲਬ। ਮੇਰੇ ਨਾਲ ਵੀ ਹੋਇਆ ਸੀਗਾ ਮਤਲਬ ਅਸੀਂ ਉੱਥੇ ਨਹਾ ਰਹੇ ਸੀਗੇ। ਤੇ ਮਤਲਬ ਅਸੀਂ ਤਾਂ ਨੋਰਮਲ ਜਿੱਦਾਂ ਹਨਾ ਵੀ ਨਹਾਣੇ ਹਾਂ ਆਪਾਂ। ਤੇ ਜਦੋਂ ਇੱਕੋਦਮ ਮਤਲਬ ਗੰਗਾ ਦਾ ਵਾਹ ਤੇਜ਼ ਹੋਇਆ ਨਾ ਪੈਰ ਮਤਲਬ ਨੀਚੋਂ ਉੱਠ ਗਏ। ਐਂ ਲੱਗੇ ਵੀ ਬਸ ਵਿੱਚੇ ਚੱਲੇ ਹਨਾ ਮਤਲਬ ਮੇਰੇ ਨਾਲ ਇਹ ਹੋਇਆ ਫਿਰ। ਮੈਨੂੰ ਤਿੰਨ ਚਾਰ ਜਣਿਆਂ ਨੇ ਫੜਿਆ ਕੁਛ ਮੈਨੂੰ ਤੈਰਨਾ ਵੀ ਨੀ ਆਉਂਦਾ ਸੀਗਾ।
ਹਾਂ।
ਹਾਂਜੀ, ਹਾਂਜੀ ਫੇਰ ਉਦੋਂ ਬਾਅਦ ਮੈਂ ਡਰ ਗਈ ਫੇਰ ਉਸ ਤੋਂ ਬਾਅਦ ਜਿਹੜੀ ਮੇਨ ਗੰਗਾ ਆਉਂਦੀ ਆਂ। ਦੁਵਾਰਾ ਆਪਣੀ। ਫੇਰ ਉੱਥੇ ਤਾਂ ਮੈਂ ਨਾਤੀ ਨੀ ਹੈਗੀ ਕਹਿੰਦੇ ਜਿੱਥੇ ਮੇਨ ਨਾਣਾ ਹੁੰਦਾ ਨਾ ਉੱਥੇ ਤੂੰ ਨਾਈ ਨੀ। ਮੈਂ ਕਿਹਾ ਨਾ ਮੈਨੂੰ ਤਾਂ ਡਰ ਲੱਗ ਰਿਹਾ ਜਿਵੇਂ ਹੁਣ।
ਮਨ ਡਰ ਜਾਂਦਾ ਨਾ ਪਾਣੀ ਦੇਖ ਕੇ ਤਾਂ ਵੈਸੇ ਹੀ ਬੰਦਾ ਘਬਰਾ ਜਾਂਦਾ ਹੈਗਾ।
ਬਿਲਕੁਲ ਬਿਲਕੁਲ ਬਸ ਫੇਰ ਮਤਲਬ ਹੋਰ ਕਾਫੀ ਜਗ੍ਹਾ ਤੇ ਉੱਥੇ ਜਿਹੜਾ ਮੇਨ ਗੰਗਾ ਆਪਣੀ ਹਰਿਦੁਆਰ ਦੀ ਉੱਥੇ ਤਾਂ ਮੈਂ‌। ਫਿਰ ਅੰਦਰ ਬੜੀ ਨੀ ਹੈਗੀ ਗੰਗਾ ਦੇ ਵਿੱਚ।
ਉੱਥੇ ਤਾਂ ਬਸ ਮੂੰਹ ਧੋ ਕੇ ਐਵੇਂ ਹੀ ਪਾਣੀ ਜਿਹਾ ਉੱਪਰ ਛਿੱਟੇ ਜਿਹੇ ਲੈ ਕੇ ਹਨਾ। ਏਦਾਂ ਹੀ ਬਸ ਫੇਰ ਬਾਹਰ ਹੀ ਆ ਗਏ ਸੀਗੇ ਮੈਂ ਕਿਹਾ ਚਲੋ ਬਸ ਬਹੁਤ ਨਹਾ ਲੇ ਹੁਨ ਮਲਬ ਵੈਸੇ ਵਧੀਆਂ ਬਣਿਆਂ ਹੋਇਆ ਆ। ਘੁੰਮਣ- ਫਿਰਨ ਦੇ ਵਿੱਛ ਕੇ, ਹਾਂਜੀ -ਹਾਂਜੀ ਹਰਿਦੁਆਰ ਦਾ ਹਾਂਜੀ, ਹਰਿਦੁਆਰ ਦਾ ਤਾਂ ਮੰਦਿਰ ਹੀ ਬਹੁਤ ਜ਼ਿਆਦਾ ਨਿਯੁਕਿਤ ਬਣਿਆਂ ਹੋਇਆ।
ਹਾਂਜੀ, ਜਗਾਂ- ਜਗਾਂ ਤੇ ਬਣਿਆਂ ਹੋਇਆਂ।
ਹਾਂਜੀ, ਜਗਾਂ- ਜਗਾਂ ਤੇ ਬਹੁਤੇ, ਬਣੇ ਵੀ ਬਹੁਤ ਸੋਹਣੇ ਹੋਏ -ਹੋਏ ਨੇ। ਹਾਂਜੀ- ਹਾਂਜੀ, ਚਲੋਂ ਠੀਕ ਹੈ ਜੀ। ਬਹੁਤ ਵਧੀਆਂ ਲੱਗਿਆ ਗੱਲ ਕਰਕੇ, ਓਕੇ ਜੀ ਸਤਿ ਸ੍ਰੀ ਅਕਾਲ ਜੀ।
ਤਾਂਜ।